ਹਾਂਜੀ ਸਤ ਸ੍ਰੀ ਅਕਾਲ ਅਕਾਲ
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ
ਮੈਂ ਠੀਕ ਹਾਂ ਤੁਸੀਂ ਸੁਣਾਓ ਕੀ ਕਰਦੇ ਤੁਸੀਂ
ਬਸ ਕੁਛ ਨਹੀਂ ਚਾਹ ਪੀਂਦੇ ਪਏ ਸੀ
ਅੱਛਾ ਬੜੀ ਲੇਟ ਹੋ ਗਈ ਤੁਹਾਡੀ ਚਾਹ ਸ਼ਾਮ ਦੀ
ਨਹੀਂ ਵੈਸੇ ਮੈਂ ਪੀਂਦੀ ਨਹੀਂ ਆਾਂ ਅੱਜ ਪਤਾ ਨੀ ਮਨ ਕਰ ਗਿਆ ਤੇ ਹੁਣ ਮੈਂ ਕ ਚ ਪੀ ਲੈਂ ਮੈਂ
ਅੱਛਾ ਅੱਛਾ ਹਾਂ ਕਿਸੇ ਵੇਲੇ ਦਿਲ ਕਰ ਪੈਂਦਾ ਮੈਂ ਆਪ ਇੱਕ ਵਾਰੀ ਪੀਂਦੀ ਹਾਂ ਦਿਨ ਵਿੱਚ ਚਾਹ ਤੇ ਬਸ ਕਿਸੇ ਵੇਲੇ ਦਿਲ ਆਹ ਕਰ ਪਏ ਤੇ ਪੀ ਲਈ ਦੀ ਸ਼ਾਮੀ ਨਹੀਂ ਤੇ ਨਹੀਂ
ਨਹੀਂ ਮੈਂ ਠੰਡੀ ਚਾਹਪੀਦੀ ਹਾਂ ਗਰਮੀਆਂ ਛੋੜ ਦਿੰਦੀ ਹਾਂ
ਗ ਮਈ
ਵੈਸੇ ਮੈਂ ਚਾਹ ਤੇ ਪੀਣਾ ਅਵੋਇਡ ਸਰਦੀਆਂ ਕਿ ਜਾਣਾ ਪਰ ਕਦੀ ਕਦੀ ਤਾਂ ਇਨਸਾਨ ਦਾ ਕੁੱਝ ਪੀਨ ਨੂੰ ਮਨ ਕਰ ਜਾਂਦਾ ਹੈ ਨਾਲੇ ਦੁੱਧ ਵੀ ਨੀ ਪੀਂਦੀ ਨਾ। ਫੇਰ ਇਸ ਕਰਕੇ ਮੈਂ ਕਿਹਾ ਚਾਹ ਲੈ ਚਾਹ ਪੀ ਲਾ।
ਅੱਛਾ, ਅੱਛਾ ਚਲੋ ਠੀਕ ਵਧੀਆ। ਹੋਰ ਘਰ ਮੰਮੀ ਪਾਪਾ ਠੀਕ ਨੇ ਸਭ?
ਹਾਂਜੀ, ਹਾਂਜੀ ਬਸ ਵਧੀਆ। ਤੁਹਾਡੇ ਘਰ ਠੀਕ ਏ ਸਭ?
ਹਾਂਜੀ, ਹਾਂਜੀ ਸਭ ਵਧੀਆ। ਮੈਂ ਹਾਂ ਹੋਰ ਤੁਹਾਡੇ ਫੇਰ ਕੋਲੇਜ ਕੰਪਲੀਟ ਹੋ ਗਏ?
ਮੇਰਾ ਹਾਂ ਮੇਰੇ ਕੋਲਜ ਕੰਪਲੀਟ ਹੋ ਗਏ ਬਸ ਇੰਟਰਨਸ਼ਿਪਸ ਕੀਤੀਆਂ ਸੀ ਥੋੜ੍ਹੀ ਬਹੁਤ
ਹ
ਔਰ ਹਾਂ ਇੰਟਰਨਸ਼ਿਪ ਚ ਕੀਤੀ ਆਂ ਸੀ ਤੇ ਹੁਣ ਬਸ ਜੋਬ ਅ ਅਪਲਾਈ ਕੀਤੀ ਦੀ ਹੈ ਵੈਸੇ ਦੋ ਦੇ ਔਫਰ ਤੇ ਆਏ ਸੀ ਪਰ ਉਹ ਮੈਨੂੰ ਅੱਛੇ ਨੀ ਲੱਗੇ
ਹਾਂ ਹਾਂ
ਸੇਲ ਜਿੱ ਸੀਓ ਤੇ ਫਿਰ ਹੁਣ ਮੈਂ ਇੱਕ ਹੋਰ ਅਪਲਾਈ ਕੀਤਾ ਤੇ ਉਹਦੇ ਚ ਹੁਣ ਆਏਗਾ ਤੇ ਫਿਰ ਉਹ ਅ ਜੁਆਇਨ ਕਰ ਲਾਂਗੇ ਅੱਗੇ ਫਿਰ ਪੜ੍ਹਾਈ ਕਰਾਂਗੀ
ਅੱਛਾ ਠੀਕ ਹੈ ਉਹ ਨਾ ਮੇਰੀ ਨਾ ਸਿਸਟਰ ਹੈਗੀ ਹੈ ਤੇ ਉਹਨੇ ਵੀ ਹੁਣ ਗ੍ਰੈਜੂਏਸ਼ਨ ਕੀਤੀ ਹੈ ਤੇ ਉਹ ਕਹਿੰਦੀ ਵੀ ਮੈਂ ਨਾ ਵਨ ਈਅਰ ਦਾ ਗੈਪ ਲੈ ਕੇ ਫਿਰ ਸਟਡੀ ਸਟਾਰਟ ਕਰਾਂਗੀ ਤੇ ਕੁਛ ਕਹਿੰਦੀ ਮੈਂ ਬ ਕੁਛ ਐਕਸਟਰਾ ਕੋਈ ਅਲੱਗ ਜਿਹਾ ਕਰ ਲਵਾਂ ਜਿਵੇਂ ਡਿਪਲੋਮਾ ਵਗੈਰਾ ਵਨ ਈਅਰ ਦਾ ਤੇ ਮੈਂ ਕਿਹਾ ਚੱਲ ਤੁਹਾਨੂੰ ਪੁੱਛਾਂ ਵੀ ਤੁਸੀਂ ਵੀ ਜਿਵੇਂ ਹਾਲੇ ਸਟੱਡੀ ਵਿੱਚ ਕਰਦੇ ਪਏ ਹੋ ਤੇ ਮੈਂ ਕਿਹਾ ਚਲੋ ਕੁਛ ਅਡਵਾਈਜ਼ ਲਵਾਂ ਤੁਹਾਡੇ ਕੋਲ
ਨਹੀਂ ਦੇਖੋ ਮੈਂ ਤੇ ਮੈਂ ਤੇ ਗ੍ਰੈਜੂਏਸ਼ਨ ਕੀਤੀ ਸੀ ਹਨਾ ਤੇ ਮੈਂ ਗ੍ਰੈਜੂਏਸ਼ਨ ਕੀਤੀ ਹੈ ਤੇ ਮੈਂ ਹੁਣ ਜੋ ਮਾ ਕਰਾਂਗੀ ਉਹ ਮੈਂ ਮਤਲਬ ਕਰਾਂਗੀਆਂ ਓਨ ਕੈਂਪ ਮਤਲਬ ਜਾ ਾਂਗੀ ਨੀ ਕੋਾਲਜ ਪ੍ਰਾਈਵੇਟ ਕਰਾਂਗੀ ਹਾਂ
ਅੱਛਾ ਅੱਛਾ ਕਰੇਸਪੋਂਡੇਨਸ ਕਹਿੰਦੇ ਨੇ ਜੀ ਕਦੀ ਕਦੀ ਚਲੇ ਗਏ ਤੇ ਕਲਾਸ ਲਗਾ ਲਈ ਹਨਾ
ਹਾਂਜੀ ਬਸ ਇਗਜ਼ਾਮ ਦੇਣ ਪ੍ਰਾਈਵੇਟ ਕਰਾਂਗੀ ਤੇ ਬਾਕੀ ਮੈਂ ਆਪਣੀ ਜੋਬ ਹੀ ਕਰਾਂਗੇ ਕਿਉਂਕਿ ਦੇਖੋ ਅੱਗੇ ਪੜ੍ਹਦੇ ਰਹਾਂਗੇ ਡਿਗਰੀ ਕਰਦੇ ਰਹਾਂਗੇ ਉਦ ਤੋਂ ਕੋਈ ਫਾਇਦਾ ਨੀ ਹੈ ਬੰਦੇ ਨੂੰ ਐਕਸਪੀਰੀਅੰਸ ਚਾਹੀਦਾ
ਅੱਛਾ ਅੱਛਾ ਹਾਂ
ਦੋ ਤੇ ਹੋ ਜਾਏਗਾ ਫੇਿਰ ਮੈਂ ਅੱਗੇ ਕਿਸੇ ਅੱਛੀ ਜਗ੍ਹਾ ਜੋਬ ਵੀ ਦੇਖਾਂਗੀ ਵਰਨਾ ਅਗਰ ਮੈਂ ਦੋ ਸਾਲ ਐਵੀ ਪੜ੍ਹਦੀ ਰਹੀ ਫੇਰ ਜਾ ਕੇ ਜੋਬ ਕਰਾਂਗੀ ਤੇ ਫਿਰ ਬਹੁਤ ਲੇਟ ਹੋ ਜਾਏਗਾ
ਹਾਂ ਹਾਂ ਹੋ ਰਿਹਾ ਉਹ ਤੇ ਐਵੇਂ ਕਹਿੰਦੀ ਵੀ ਸੀ ਕਹਿੰਦੀ ਜਿਵੇਂ ਅੱਜ ਕੱਲ ਨਾ ਬੜਾ ਬੀ ਟਰੈਂਡ ਹੈ ਵੀ ਜਿਵੇਂ ਫੈਸ਼ਨ ਡਿਜ਼ਾਇਨਿੰਗ ਦਾ ਜਾਂ ਫਿਰ ਬਿਊਟੀਸ਼ਨ ਦਾ ਕਰ ਲਵੇ ਬੰਦਾ ਵ ਕਹਿੰਦੇ ਮੈਂ ਇੱਕ ਵਨ ਈਅਰ ਉਹਦਾ ਲਗਾ ਲਾ ਵੀ ਬੰਦੇ ਨੂੰ ਇਹ ਵੀ ਹਾਂ ਸਕਿੱਲ ਹੋਣੀ ਚਾਹੀਦੀ ਨੇ ਬੰਦੇ ਆਪ
ਹਾਂ ਹਾਂ ਨਹੀਂ ਮੈਂ ਵੀ ਸੋਚਦੀ ਹਾਂ ਕਦੀ ਕਦੀ ਕੀ ਮਤਲਬ ਮੈਂ ਉਹਦਾ ਦੇਖ ਲਾਂ ਸੈਲਫ ਮੇਕਅਪ ਜੋ ਹੁੰਦਾ ਹੈ ਉਹਦਾ ਕੋਰਸ ਦੇਖ ਲੈ ਬਟ ਹਜੇ ਮ ਕੋਲ ਇੰਨਾ ਟਾਈਮ ਹੀ ਨੀ ਹੈ ਕਿ ਮੈਂ ਇਹ ਸਭ ਵਿੱਚ ਇਨਰੋਲ ਕਰਾਂ ਬਾਕੀ ਕਿ ਮੈਂ ਜ਼ਰੂਰ ਆਪਣੀ ਜ਼ਿੰਦਗੀ ਚ ਇੱਕ ਵਾਰ ਤੇ ਜ਼ਰੂਰ ਹੈ ਉਹ ਸੈਲਫ ਮੈਂ ਕਿਹਾ ਬੰਦਾ ਆਪਣੇ ਜੋਗਾ ਤੇ ਹੋ ਜਾਏ
ਹਾਂ ਹਾਂ ਉਹ ਤੇ ਹੈਗਾ ਏ ਅੱਜਕੱਲ੍ਹ ਨਾ ਉਹਦਾ ਵੀ ਬੜਾ ਟਰੈਂਡ ਹੈਗਾ ਜਿਵੇ ਨੇਲ ਆਰਟ ਐਕਸਟੈਨਸ਼ਨ ਵਗੈਰਾ ਕਰਵਾਉਣ ਦਾ ਤੇ ਉਹਦਾ ਵੀ ਉਹਨੂੰ ਉਹਨੂੰ ਬੜਾ ਕਰੇਜ ਹੈਗਾ ਇਸ ਚੀਜ਼ ਦਾ ਵੀ ਜਿਵੇਂ ਕੋਈ ਐਕਸਟੈਂਸ਼ਨ ਵਗੈਰਾ ਕਰਨੀ ਬ ਜਿਵੇਂ ਦੀ ਜਿਵੇਂ ਨਾ ਡਰੋਇੰਗ ਅੱਛੀ ਹੈਗੀ ਹੈ ਤੇ ਉਹ ਇਹ ਚੀਜ਼ਾਂ ਵਿੱਚ ਨਾ ਬਈ ਕਾਫੀ ਇੰਟਰਸਟ ਲੈਂਦੀ ਆ ਜਿਵੇਂ ਡਰੋਇੰਗ ਕਰ ਲਈ ਜਾਂ ਜਿਵੇਂ ਮਹਿੰਦੀ ਲਗਾਉਣੀ ਇਹ ਚੀਜ਼ਾਂ ਚ ਬੜਾ ਇੰਟਰਸਟ ਹੈਗਾ ਹੈ ਤੇ ਕਹਿੰਦੀ ਚਲ ਮੈਂ ਇੱਕ ਵਨ ਈਅਰ ਇਸ ਚੀਜ਼ ਚ ਲਗਾ ਲਾ
ਆਪਣੇ ਆਪ ਨੂੰ ਵੀ ਥੋੜਾ ਜੋ ਆਪਣਾ ਪੈਸ਼ਨ ਜਾਂ ਜੋ ਅਸੀਂ ਸਿੱਖਣਾ ਚਾਹੁੰਦੇ ਹਾਂ ਉਹ ਇੱਕ ਸਿੱਖਣਾ ਜ਼ਰੂਰ ਚਾਹੀਦਾ ਹੈ
ਹਮ ਹਾਂ ਇੱਕ ਮਤਲਬ ਕਿ ਜੋਬ ਇੱਕ ਐਜੂਕੇਸ਼ਨ ਤੋਂ ਅਗਰ ਤੁਸੀਂ ਉਹ ਇੱਕ ਅਲੱਗ ਲਾਈਨ ਹੈਏ ਬੰਦਾ ਕਹਿੰਦਾ ਨਾ ਅਲੱਗ ਚੀਜ਼ ਨਾਲ ਇੱਕ ਹੋਣਾ ਚਾਹੀਦਾ ਟੈਲੈਂਟ ਹੋਣਾ ਚਾਹੀਦਾ ਉਹ ਚੀਜ਼ ਹੈਗੀ ਆ
ਉਹੀ ਨਾ ਬੰਦਾ ਹਰ ਮਤਲਬ ਦੇਖੋ ਹਰ ਚੀਜ਼ ਆਉਣੀ ਚਾਹੀਦੀ ਹੈ ਹਰ ਚੀਜ਼ ਆਉਣੀ ਚਾਹੀਦੀ ਹੈ ਤੇ ਹੁਣ ਔਰ ਕੁੜੀਆਂ ਨੂੰ ਤਾਂ ਸਭ ਕੁਛ ਆਉਣਾ ਚਾਹੀਦਾ
ਹਾਂਜੀ ਹਾਂਜੀ ਉਹ ਤੇ ਹੈ ਹੀ ਵੀ ਕਿਕਿ ਕਹਿੰਦੇ ਨਾ ਹੱਥ ਦਾ ਹੁਨਰ ਕਿੱਥੇ ਨੀ ਜਾਂਦਾ ਹੱਥ ਵਿੱਚ ਹੁਨਰ ਹੋਣਾ ਚਾਹੀਦਾ ਕੋਈ ਨਾ ਕਿਸੇ ਨਾ ਕਿਸੇ ਚੀਜ਼ ਦਾ ਤੇ ਹੋਣਾ ਚਾਹੀਦਾ ਹਾਂ
ਕਰਲੋ ਜਿਵੇਂ ਕਿ ਮੈਨੂੰ ਨਾ ਜਿਵੇਂ ਐਵੇਂ ਸਟਿਚਿੰਗ ਦਾ ਬੜਾ ਸ਼ੌਕ ਏ ਅੱਜ ਕੱਲ ਟੀਚਿੰਗ ਦਾ ਬੜਾ ਸ਼ੌਕ ਚੜਿਆ ਦਾ ਤੇ ਮੈਂ ਸੋਚ ਕਿ ਮੈਂ ਸਿੱਖਾਂ ਸਿੱਖਾਂ ਪਰ ਇਹਨਾਂ
ਹਮ ਅੱਛਾ ਅੱਛਾ ਹਾਂ ਜਿਵੇਂ ਹੁਣ ਉੱਥੇ ਵੀ ਆਉਂਦੇ ਨੇ ਉਹ ਵੀ ਇੰਸਟਾ ਵਗੈਰਾ 'ਤੇ ਵੀ ਕਈ ਹੈਗੀਆਂ ਨੇ ਲੇਡੀਜ਼ ਜਿਨ੍ਹਾਂ ਨੇ ਆਪ ਆਪਣਾ ਕਰੀਅਰ ਵੀ ਬਣਾਇਆ ਹੈ ਸਟਿਚਿੰਗ ਫੈਸ਼ਨ ਡਿਜ਼ਾਇਨਿੰਗ ਦੇ ਵਿੱਚ ਔਰ ਕਈਆਂ ਨੇ ਮੇਕਅਪ ਦੇ ਵਿੱਚ ਵੀ ਬਣਾਇਆ ਹੈ ਜਿਵੇਂ ਹੁਣ ਇੱਕ ਸਾਡੇ ਇੱਥੇ ਵੀ ਸਟੇਟ ਦੀ ਹੈਗੀ ਹੈ ਉਹ ਟੈਲੈਂਟਿਡ ਰੀਤੂ ਕਹਿੰਦੇ ਨੇ ਉਹਦਾ ਵੀ ਕਾਫੀ ਇਾਮ ਚੱਲਦਾ ਪਿਆ ਕਹਿੰਦੇ ਉਹਨੇ ਘਰ ਤੋਂ ਹੀ ਵੀ ਆਪਣੇ ਕਿਸੇ ਤੋਂ ਸਿੱਖੀ ਨੀ ਸੀ ਉਹਹਨੇ ਉਹਨੂੰ ਖੁਦ ਤੋਂ ਹੀ ਆਈ ਹੈ ਸਟੀਿਚਿੰਗ ਹਾਂ ਹਮ ਹਾਂਜੀ
ਤੁਸੀਂ ਫੋਨਾਂ ਤੇ ਕਟਿੰਗ ਦੇਖ ਲੋ ਫੇਿਰ ਸਟਿਚਿੰਗ ਦੇਖ ਖਲੋ ਸਭ ਕੁੱਛ ਤੁਹਾਨੂੰ ਫੋਨਾਂ ਤੇ ਮਿਲ ਜਾਂਦਾ ਹੈ ਤੇ
ਹ
ਕਿਦਾ ਤੁਹਾਡੇ ਅੰਦਰ ਡੈਡੀਕੇਸ਼ਨ ਹੋਣੀ ਚਾਹੀਦੀ ਮਤਲਬ ਲਗਨ ਹੋਣੀ ਚਾਹੀਦੀ ਉਹ ਕਰਨ ਨੂੰ
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਬੰਦੇ ਦਾ ਇੰਟਰਸਟ ਹੋਏਗਾ ਲਗਨ ਹੋਏਗੀ ਕਿਸ ਚੀਜ਼ ਤਾਂ ਹੀ ਉਹ ਕਰ ਸਕਦਾ ਅਗਰ ਆਪ ਵੀ ਦੇਖੋ ਦੇਖੀ ਕਰੇ ਵੀ ਹਾਂ ਵੀ ਉਹ ਕਰਦੀ ਪਈਏ ਤੇ ਮੈਂ ਵੀ ਕਰ ਲਾਂ ਬਈ ਇੰਟਰਸਟ ਬੰਦੇ ਦਾ ਟੀਚਿੰਗ ਲਾਈਨ ਵਿਚ ਹੈ ਔਰ ਉਹ ਜਾਂਦਾ ਪਿਆ ਵ ਫੈਸ਼ਨ ਡਿਜ਼ਾਇਨਿੰਗ ਵਿੱਚ ਤੇ ਉਹਦਾ ਕੁਛ ਬਣ ਹੀ ਨੀ ਸਕੇਗਾ ਜਦੋਂ ਰਲ ਇੰਟਰਸਟ ਹੀ ਹੈਗਾ
ਔਰ, ਵੈਸੇ ਵੀ ਨਾ ਦੋ ਨਾਂਵ ਤੇ ਸਵਾਰ ਹੋਣਾ ਹੀ ਨੀ ਚਾਹੀਦਾ, ਜੋ ਤੁਹਾਡਾ ਦਿਲ ਤੇ ਦਿਮਾਗ ਕਹਿੰਦੇ ਨਾ, ਔ ਤੁਸੀਂ ਕਰ ਲੈਣਾ ਚਾਹੀਦਾ।
ਹਾਂ
ਅਗਰ ਤੁਸੀਂ ਚਾਹ ਰਹੇ ਹੋ, ਕਿ ਤੁਸੀਂ ਮਤਲਬ ਬਊ ਬਿਊਟੀ ਚ, ਮਤਲਬ ਕਿੇ ਕਿਸੇ ਦਾ ਹੁੰਦਾ ਕਿਸੇ ਦਾ ਪੜਾਈ ਚ ਨਹੀਂ ਹੁੰਦਾ, ਕਿਸੇ ਦਾ ਸਪੋਰਟਸ ਚ ਬੜਾ ਹੁੰਦਾ।
ਹਾਂ
ਹਾਂ ਤੇ ਉਹ ਬੰਦੇ ਨੂੰ ਸਪੋਰਟਸ ਅੀ ਕਰੀਅਰ ਆਪਣਾਣਾ ਅਗਰ ਦੇਖੋ ਸਾਡਾ ਪੈਸ਼ਨ ਸਾਡਾ ਪ੍ਰੋਫੈਸ਼ਨ ਬਣ ਜਾਂਦਾ ਸਾਡੀ ਹੋਬੀ ਸਾਡਾ ਪ੍ਰੋਫੈਸ਼ਨ ਬਣ ਜਾਂਦਾ ਤੇ ਉਹ ਫਿਰ ਅਲੱਗ ਹੀ ਮਜ਼ਾ ਆਉਂਦਾ ਹੈ ਉਹ ਤੇ ਗੱਲ ਚਲੋ ਠੀਕ ਹੈ ਐਵੇਂ ਤੇ ਦੁਨੀਆਂ ਬੜੇ ਲੋਕ ਹੁੰਦੇ ਨੇ ਜੋ ਜੋ ਉਹਨਾਂ ਦਾ ਮਨ ਕਰਦਾ ਉਹ ਨਹੀਂ ਕਰ ਪਾਉਂਦੇ ਨੇ ਫੇਿਰ ਉਹ ਮਤਲਬ ਨਾਈਨ ਫਵ ਦੀ ਜੋਬਦੇ ਨੇ ਪਰ ਜਿਦਾ ਪੈਸ਼ਨ ਜੋ ਕਰਨਾ ਚਾਹੁੰਦਾ ਹੈ ਜਿਵੇਂ ਮੰਨ ਲਓ ਜਿਵੇਂ ਕਪਿਲ ਕਪਿਲ ਸ਼ਰਮਾ ਏ ਕਪਿਲ ਸ਼ਰਮਾ ਜੋ ਹੈ ਉਹਨੇ ਵੀ ਇਹ ਗੱਲ ਕਹੀ ਸੀ ਕਿ ਉਹਦਾ ਜੋ ਜਿਵੇਂ ਉਹਨਾਂ ਨੂੰ ਉਹਨੂੰ ਲੋਕਾਂ ਨੂੰ ਹਸਾਉਣਾ ਬੜਾ ਪਸੰਦ ਸੀ ਕੋਮੇਡੀ ਕਰਨਾ ਬੜਾ ਪਸੰਦ ਸੀ ਉਹਨੇ ਕੋਮੇਡੀ ਨੂੰ ਹੀ ਆਪਣੀ ਇਹੀ ਸਕਿੱਲ ਨੂੰ ਉਹਨੇ ਆਪਣੀ ਪ੍ਰੋਫੈਸ਼ਨ ਬਣਾ ਲਿਆ, ਦੇਖੋ ਕਿੰਨਾ ਕਮਾ ਰਿਹਾ ਐ।
ਹਾਂਜੀ ਹਾਂਜੀ, ਉਹ ਤੇ ਹੈ ਹੀ ਐ।
ਹਾਂ ਕਿਸੇ ਦਾ ਐਕਟਿੰਗ ਹੁੰਦਾ ਤੂੰ ਐਕਟਿੰਗ ਕਰੀਅਰ ਬਣਾ ਲੈਂਦਾ, ਮਤਲਬ ਇਹ ਹੀ ਕਿ ਜੋ ਤੁਹਾਡਾ ਦਿਲ ਕਰਦਾ ਨਾ, ਉਹਨੂੰ ਹੀ ਕੈਰੀਅਰ ਬਣਾਉਣਾ ਚਾਹੀਦਾ
ਔ ਤੇ ਹੈ ਹੀ ਐ, ਬਿਲਕੁਲ ਠੀਕ ਐ। ਹ
ਹੂ, ਹੋਰ, ਤੁਸੀਂ ਵੀ ਤੁਸੀਂ ਤੇ ਆਪ, ਸਟਿਚਿੰਗ ਤੇ ਤੁਸੀਂ ਵੀ ਅੱਛੀ ਕਰ ਲੈਂਦੇ ਹੋ।
ਹਾਂਜੀ ਹਾਂਜੀ, ਮੈਂ ਤੇ ਸਟਿਚਿੰਗ ਕਰ ਲੈਂਦੀ ਹਾਂ ਪਰ ਹੁਣ ਜਿਵੇਂ ਬੱਚੇ ਛੋਟੇ ਐ ਨਾ, ਤੇ ਫਰ ਬਸ ਆਪ ਆਪਣੇ ਵੀ ਘਰ ਪਾਉਣ ਵਾਲੇ ਕਰਨੀ ਆ, ਬਈ ਜਿਵੇਂ ਹਲੇ ਜਿਵੇਂ ਮਹਿੰਗੇ ਕੱਪੜੇ ਹੁੰਦੇ ਨੇ, ਪਾਰਟੀ ਵੇਅਰ ਹੁੰਦੇ ਆ, ਉਹ ਤੇ ਮੈਂ ਫੇਰ ਬਾਹਰੋਂ ਹੀ ਸਵਾਉਂਦੀ ਹਾਂ। ਅੱਛ
ਹਾਂ ਚਲੋ ਇਨਾ ਆਪਣਾ ਘਰ ਵਾਰ ਲਈ ਸੀ ਦਿੰਦੇ ਹੋ, ਬੜੀ ਅੱਛੀ ਅੱਛੀ ਗਲ ਏ, ਕੁਛ ਤੇ ਬਚਦਾ ਏ, ਮਤਲਬ ਕੁਛ ਆਪਣੇ ਅੰਦਰ ਸਕਿੱਲ ਹੈ ਤੇ ਅਸੀਂ ਕੁਛ ਬਚਾ ਵੀ ਰਹੇ ਹਾਂ।
ਹਾਂਜੀ ਹਾਂਜੀ ਅਚਾਨਕ ਜਿਵੇਂ ਕਿੱਥੇ ਜਾਣਾ ਪੈ ਗਿਆ, ਹਾਂ ਬਈ ਦੋ ਦਿਨ ਬਾਅਦ ਜਾਣਾ ਹੈ, ਸਾਨੂੰ ਬੰਦਾ ਫਟਾਫਟ ਆਪਣੇ ਆਪ ਸੀ ਲੈਂਦੇ, ਕਿਉਂਕਿ ਟੇਲਰ ਕੋ ਜਾਵਾਂਗੇ ਉਹ ਤੇ ਬਈ ਬੜੇ ਲਗਾ ਦਿੰਦਾ, ਵੀ ਹਫ਼ਤਾ ਦਸ ਦਿਨ
ਹਾਂ ਉਹਨੂੰ ਤੇ ਆਰਾ, ਹਾਂ ਉਹਨੂੰ ਤੇ ਆਰਾਮ ਨਾਲ ਟਾਈਮ ਦੇਣਾ ਪੈਂਦਾ ਹੈ, ਕਿ ਉਹਨੂੰ ਜਿਵੇਂ ਮੈਂ ਵੀ ਸਵਾਉਦੀ ਹਾਂ, ਜਿਵੇਂ ਮੈਨੂੰ ਸੰਡੇ ਨੂੰ ਚਾਹੀਦਾ ਨਾ ਤੇ ਮੈਨੂੰ ਕਹਿ ਕਹਿੰਨੀ ਆ, ਕਿ ਮੈਨੂੰ ਫਰਾਈ ਡੇ ਨੂੰ ਚਾਹੀਦਾ ਹੈ।
ਹਾਂ ਉਹ ਤੇ ਹੈ ਹੀ ਐ। ਹਾਂ ਉਹ ਤੇ, ਠੀਕ ਹੈ
ਔ ਹੀ ਨਾ
ਹੂ ਹੂ, ਤੇ ਫੇਰ ਹੁਣ ਤੁਸੀਂ ਮਤਲਬ ਕੀ, ਜੋਬ ਵਾਸਤੇ ਫਿਰ ਜੋਇਨ ਕਰੱ ਲੇਯਾ ਹੋਯਾ
ਮੈਂ ਜੋਬ ਵਾਸਤੇ ਹਾਂ ਮਤਲਬ ਫੋ ਅਪਲਾਈ ਕੀਤਾ ਪਿਆ, ਹੁਣ ਮੇਰੀ ਹਾਂ ਆ ਗਿਆ ਸੀ ਵੈਸੇ, ਈਮੇਲ ਲੈਟਰ ਤੇ ਆ ਗਿਆ ਸੀ ਹੁਣ ਦੇਖੋ ਜੁਆਇਨਿੰਗ ਦੀ ਡੇਟ ਆਏਗੀ, ਉਦੋਂ ਤੋਂ ਫਿਰ ਮੇਰੀ ਜੁਇਨਿੰਗ ਹੋ ਜਾਏਗੀ।
ਅੱਛਾ ਅੱਛਾ, ਹਾਂ ਫੇਰ ਵਧੀਆ, ਬੰਦਾ ਕੁਛ ਆਪਣੀ ਅਰਨਿੰਗ ਹੋ ਜਾਂਦੀ ਹੈ, ਨਾਲ ਨਾਲ ਸਟੱਡੀ ਕਰਦਾ ਰਹਿੰਦਾ ਹੈ। ਫਿਰ ਬੰਦਾ, ਆਪਣੇ ਖਰਚੇ ਤੇ ਚੁੱਕ ਹੀ ਲੈਂਦਾ ਫਿਰ ਹੋਰ ਕੀ ਹੋਰ ਪੇਰੈਂਟਸ ਤੇ ਵੀ ਬਰਡਨ ਘੱਟ ਜਾਂਦਾ ਹੈ, ਥੋੜਾ ਜਿਹਾ।
ਹਾਂ ਪੇਰੈਂਟਸ, ਤੇ ਬਰਡਨ ਕਟ ਜਾਂਦਾ ਹੈ। ਹੁਣ ਦੇਖੋ ਹੁਣ ਉਮਰ ਥੋੜੀ ਤੇ ਹੋ ਹੀ ਗਈ ਹੈ, ਕਮਾ ਹਾਂਜੀ, ਹੁਣ ਫੇਰ ਐਵੇਂ ਰਿਆ ਵੀ ਨੀ ਜਾਂਦਾ, ਮਤਲਬ ਕਿ ਜੋ ਅਬ, ਦੇਖੋ ਉਹ ਤੇ ਨੀ ਹੁੰਦਾ ਕੁੜੀਆਂ ਨੂੰ ਉਹ ਤੇ ਨੀ ਹੁੰਦਾ, ਕਿ ਕਾਰ ਚਲਾਣਾ ਈ, ਏਦਾਂ ਦਾ ਕੁ
ਹਾਂ-ਹਾਂ, ਆਹ ਬੀ ਅਪਣੀ ਜੇਹੜੀ ਨੀ, ਛੋਟੀ ਮੋ ਟੀ ਜੇਹੜੀ ਜਰੂਰਤਾਂ ਹੁੰਦੀਆਂ, ਬਈ ਚੱਲ ਬਈ ਕੱਪੜਾ ਕੋਈ ਕੁਛ
ਹਾਂ ਸ਼ੌਛਕ ਮਾਰਦੀਆਂ ਤੇ ਬਸ, ਸ਼ੌਕ ਵੀ ਵੇ ਹੁਣ ਪੜ੍ਹੇ ਆ, ਲਿਖੇ ਆ, ਤੇ ਹੁਣ ਕੁਛ ਤੇ ਵਾਪਿਸ ਲਵਾਂਗੇ ਹੀ ਨਾ।
ਹਾਂਜੀ ਹਾਂਜੀ।
ਹਾਂਜੀ, ਇੱਥੇ ਇੱਕ ਪੜ੍ਹਾਉਣਾ ਤੇ ਇੱਨਵੇਸ ਇਨਵੈਸਟ ਹੁੰਦੀ, ਕਿ ਤੁਸੀਂ ਇਨਵੈਸਟ ਕਰ ਰਹੇ ਹੋ ਅੱਗੇ ਜਾ ਕੇ ਤੁਹਾਨੂੰ ਉਹਨਾ ਦੁਗਣਾ ਤਿਗਣਾ ਹੀ ਵਾਪਸ ਆਏਗਾ
ਠੀਕ ਹੈ, ਚ ਹਾਂਜੀ ਚਲੋ ਠੀਕ ਔ ਕੇ ਸਤਿ ਸ਼੍ਰੀ ਅਕਾਲ